ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ, ਕਿਸ ਤਰ੍ਹਾਂ ਹੋ?
ਬਸ ਜੀ ਵਧੀਆ ਜੀ, ਤੁਸੀ ਦੱਸੋ ਕਿਸ ਤਰਾਂ ਓ?
ਬਸ ਵਧੀਆ ਹੈ ਕਿ ਨਹੀਂ, ਹੋਰ ਤੁਸੀ ਦੱਸੋ? ਕੀ ਕਰ ਰਹੇ ਸੀ?
ਕੁਛ ਨਹੀ, ਬਸ ਥੋੜਾ ਬੈਠੇ ਆ।
ਅੱਛਾ, ਏ ਵੀ ਚਲੋ ਵਧੀਆ ਹੈ ਕਿ ਨੀ, ਮੈਂ ਓਹੀ ਹੁਣ ਅੱਜ ਬਾਹਰ ਤ ਬਸ ਇਸ ਤਰਾ ਈ ਨੂਡਲਸ ਲੈ ਕੇ ਆਈ ਸੀ, ਤੇ ਮੈਂ ਸੋਚੀ ਰਹੀ ਸੀ ਚਲੋ ਖਾਣ ਦਾ ਬੜਾ ਮਨ ਕਰਦਾ ਪਿਆ, ਹੁਣ ਮੌਸਮ ਵੀ ਏਹੋ ਜੇਹਾ ਹੋਇਆ ਨਾ ਐਵੇਂ ਲੱਗਦਾ ਕੁੱਛ ਚੱਟਰ-ਪੱਟਰ ਖਾ ਲਇਏ। ਹੈ ਕੇ ਨਹੀ ਹਰ ਵੇਲੇ ਵੀ ਰੋਟੀ ਸਬਜੀ ਨਈ ਖਾਧੀ ਜਾਂਦੀ ਐ।
ਮੌਸਮ ਤਾ ਹੈਗਾ ਚਟਰ-ਪਟਰ ਖਾਣ ਦਾ।
ਹਾਂਜੀ, ਓਇਓ ਏ- ਤੇ ਓਈ ਸਵਸੀ ਮੈ ਲਿਆਈ ਸੀ, ਹਾਂਜੀ-ਹਾਂਜੀ। ਆਜੀ ਉਡੀਕ ਕੇ- ਏੱਥੇ ਤੇ ਬਰਸਾਤ ਹੈ, ਮੌਸਮ ਇਕਦਮ ਬਦਲੀ ਹੋਇਆ, ਠੰਡੀ ਹਵਾਵਾਂ ਚਲਦੀ ਪਈਐ।
ਅੱਛਾ-ਅੱਛਾ-ਅੱਛਾ। ਵਧੀਆ-ਵਧੀਆ ਇੱਥੇ ਵੀ ਬਰਸ਼ਾਤ ਚਾਲੂ ਐ।
ਅੱਛਾ।
ਹੋੜੀ-ਹੋਲੀ-ਹੋਲੀ ਬਰਸਾਤ ਆਈ ਜਾਂਦੀ ਏ, ਬਰਸਾਤ ਰੁਕਦੀ ਨੀ।
ਨਹੀ-ਨਹੀ ਵਧੀਆ।
ਫੋ ਬਸ ਓ ਚੱਲ ਜਾਂਦੀ ਏ। ਅ ਏਹੀ ਮੌਸਮ ਤੇ ਓਰ ਕੀ ਖਾਣ- ਪੀਣ ਵਾਲਾ ਮੌਸਮ ਹੋਇਆ
ਹਾਂਜੀ, ਓਹ ਤਾਂ ਹੈ ਹੀ ਹੈ। ਨਾਲੇ ਓਹੀ ਐ ਨਾ ਕਿ ਚਲੋ ਕਦੀ-ਕਦੀ ਨਾ ਖਾ ਵੀ ਲੈਣਾ ਚਾਹੀਦਾ ਬਾਰ ਦਾ ਕਿਓਕਿ ਹਰ ਵੇਲੇ ਵੀ ਸਬਜੀ-ਰੋਟੀ ਕਿਸ ਤਰਾ ਖਾਏਗਾ ਕੋਈ, ਹੈ ਕਿ ਨਹੀ।
ਵਾ, ਰੋਜ-ਰੋਜ ਸਬਜੀ-ਰੋਟੀ ਖਾਣ ਦਾ ਵੀ੍ਰਫੈਦਾ ਨੀ ਕੁੱਝ ਬਾਰ ਦਾ ਵੀ ਖਾਣ ਦਾ ਮੌਕਾ ਚਾਈਦਾ ਨਾ
ਹਾਂਜੀ-ਹਾਂਜੀ, ਹੋਰ ਕੀ ਬੱਚੇ ਵੀ ਮੰਗਦੇ ਨੇ ਅੱਜ-ਕੱਲ, ਮੇਰੀ ਤੇ ਗੁੜੀਆ ਕੰਹਿਦੀ ਏ ਫ੍ਰੇਚ ਫਾਅਰ, ਬਰਗਰ ਇ ਸਭ ਮੈਂ ਸਮਝਦੀ ਆ ਕਿ ਜੰਕ ਫੂਡ ਹੈ ਲੇਕਿਨ ਹੁਣ ਕੀ ਕਰਾਂਗੇ ਕ ਦ ਤੱਕ ਬੱਚਿਆਂ ਨੂੰ ਵੀ ਕੰਟਰੋਲ ਕਰਾਂਗੇ।
ਬਈ ਬੱਚੇ ਹੈਗੇ ਆ ਕਰਕੇ ਤਾ ਓ ਬਾਰੋਂ ਦੀ ਚੀਜਾ ਆਂਦਿਆਂ ਅਨ।
ਹਾਂਜੀ।
ਨਈ ਤਾਂ, ਮੂੜ ਨਈ ਕਰਦਾ ਕਿਸੇ ਬਾਰ ਤੋ ਲਿਆਣ ਦਾ।
ਓਹ ਤਾ ਹੈ ਲੇਕਿਨ ਅ ਮੈਂ ਕਦੀ-ਕਦੀ ਓਨੂੰ ਕਰੇ ਵੀ ਬਣਾ ਕੇ ਦੇਣੀ ਆ ਵੀਰ ਜੀ। ਜਿਸ ਤਰਾ ਅਗਰ ਅ ਬਰਗਰ ਬਨਾਣਾ ਹੋਏ ਨਾ, ਤੇ ਓਨੂੰ ਮੈਂ ਹਾਂਜੀ।
ਠੀਕ ਐ, ਘੱਰ ਹੀ ਬਣਾਇਆ ਆਪਣਾ ਓ ਠੀਕ ਐ, ਬਾਰ ਤਾ ਥੋੜਾ ਅਵੋਇਡ ਹੀ ਕੀਤਾ ਤਾਂ ਚੰਗਾ ਹੋਣਾ ਬਸ।
ਹਾਂਜੀ, ਓ ਤੇ ਹੈ ਹੀ ਹੈ।
ਚੰਗੀ ਗੱਲ ਨੀ ਐ।
ਹਾਂਜੀ। ਨਈ-ਨਈ ਬਸ ਕਦੀ-ਕਦੀ ਕਬਾਰੀ ਮੈ ਬਾਰ ਦਾ ਖਿਲਾਣੀ ਆ ਜਿੱਦਾਂ ਕਿ ਮੈਂ ਟਿੱਕੀ ਵੀ ਘੱਰੇ ਈ ਬਨਾ ਲੈਣੀ ਆ ਬਰਗਰ ਵੀ। ਤੇ ਬਨ ਵੀ ਜੇੜੇ ਮੰਗਾਨੀ ਆ ਨਾ, ਓ ਆਟੇ ਵਾਲੇ ਈ ਮੰਗਾਨੀ ਆ। ਹੁਣ ਜਿਦਾ ਟਿੱਕੀ ਮੈਂ ਬਣਾਨੀ ਆ ਨਾ ਤੇ ਓਸਦੇ ਵਿੱਚ ਗਾਜ ਜਰ ਕੱਦੂਕਸ ਕਰਕੇ ਪਾ ਲਈ, ਥੋੜੇ ਜੇ ਆਲੂ ਪਾ ਲਏ, ਬੀਟਰੂਟ ਕੱਦੂਕਸ ਕਰਕੇ ਪਾ ਲਿਆ। ਹੈ ਕਿ ਨਈ, ਅ ਹਰੇ ਮਟਰ ਪਾ ਲਏ, ਗਾਜਰ ਪਾ ਲਈ, ਏਹ ਸਬ ਸਬਜੀਆ ਹੈ ਜੇੜੀ ਪ੍ਰੋਟੀਨ ਵਾਲੀ ਐ। ਨਾਲੇ ਅਗਰ, ਹਾਂਜੀ ਜੇ ਬੱਚ ਜਾਈਦਾ ਤੇ ਲਾ ਸੋਯਾਬੀਨ ਵੀ ਪਾ ਲੋ
ਸਿਹਤ ਲਈ ਚੰਗੀ ਉਹ ਵੀ ਸ ਸਾਰੀ ਪੋ੍ਟੀਨ ਸਬਜ਼ੀਆਂ ਪਾ ਕੇ ਚੀਜ਼ ਬਣਾਈ ਨਾ ਆਪਾਂ
ਹਾਂਜੀ- ਹਾਂਜੀ।
ਬਾਹਰ ਕੀ ਆ ਉਹ ਮਸਾਲੇ-ਮੁਸਾਲੇ ਸੜੇ ਉਹਨਾਂ ਦੇ ਚੰਗੇ ਨੀ ਹੁੰਦੇ
ਹਾਂਜੀ ਇਹਦੇ ਵਿੱਚ ਵੀ ਮੈਂ ਮਸਾਲਾ ਜ਼ਿਆਦਾ ਕੁੱਛ ਨੀ ਪਾਂਦੀ ਹਾਂ ਵੀਰ ਜੀ ਔਰ ਉਸਦੇ ਨਾਲ ਹੀ ਬਸ ਉਹਨੂੰ ਥੋੜਾ ਜਹਾ ਬ੍ਰੈਡ ਕ੍ਰਮ ਨਾਲ ਇਹ ਕਰਕੇ ਨਾ ਉੱਤੇ ਉਹਦੀ ਲਗਾ ਕੇ ਕਿਨ ਉਸਨੂੰ ਸਿਰਫ ਤਵੇ ਦੇ ਉੱਤੇ ਬਸ ਨਾ ਉਹਨੂੰ ਰੋਸ ਕਰਣੀ ਆ ਬਸ ਘਿਓ ਦੇ ਵਿੱਚ ਹਾਂਜੀ ਕਿਉਂਕਿ ਤੇਲ ਤਾਂ ਦੇਖੋ ਖ਼ਰਾਬ ਹੈ ਘਿਓ ਅੱਛਾ ਹੈ ਬੱਚਿਆਂ ਵਾਸਤੇ
ਵਦੀਆ, ਵਦੀਆ-ਵਦੀਆ ਜੀ ਵਦੀਆ ਗੱਲ ਐ। ਓਹੀ ਘਰੇ ਬਣਾਈ ਅਪਣੀ ਚੀਜ਼ ਵਦੀਆ ਹੁੰਦੀ ਏ ਬਾਹਰੋਂ ਲਿਆ ਚੀਜ਼ ਵੱਖਰੀ ਹੁੰਦੀ ਤੇ ਘਰ ਬਨਾਯਾ। ਆਪ ਬਨਾਈ ਚੀਜ ਵੱਖਰੀ ਹੁੰਦੀ ਐ ਓਰ ਬਾਰੋਂ ਲਿਯਾਈ ਵੱਖਰੀ ਹੁੰਦੀ ਚੀਜ਼।
ਹਾਂਜੀ, ਹਾਂਜੀ, ਓ ਨਾਲੇ ਕੀ ਪਰਾਂਡੇ ਤਾਂ ਚੱਲਦੇ ਈ ਅਪਣੇ ਘਰੇ ਪਰਾਂਟੇ ਖਾ ਲਏ, ਬੱਚੇਆਂ ਨੂੰ ਅੱਜ-ਕੱਲ ਦੇ ਬੱਚੇ ਕਿੰਨਾ ਕੁਜ ਮੰਗਦੇ ਨੇ ਦੇਖ ਕੇ, ਹੈ ਕਿ ਨੀ।
ਇਕ ਬੋ ਬਹੁਤ ਉਹ ਯੂਟਿਊਬ ਤੇ ਅੱਜ ਕੀ ਬਹੁਤ ਬਥੇਰਾ ਕੁੱਝ ਆ ਜੁੜ ਜਾਂਦਾ ਐ ਉਹ ਦੇਖ ਦੇਖ ਕੇ ਸਾਰਾ ਕੁੱਝ ਮੰਗਦੇ ਰਹਿੰਦੇ ਆ ਬਸ
ਹਾਂਜੀ, ਹਾਂਜੀ ਤੇ ਸਾਡਾ ਵੀ ਖਾਣ ਦਾ ਮਨ ਕਰਦੇ ਕਦੀ-ਕਦੀ ਹੈ ਕੇ ਨੀ, ਤੇ ਮੈਂ ਉਹ ਤੇ ਮੇਰੀ ਕੁੜੀ ਕਦੀ-ਕਦੀ ਟੈਕੋਸ ਮੰਗਦੀ ਐ।
ਆਪਾਂ ਵੀ ਖਾ ਲਈਦਾ ਥੋੜਾ-ਥੋੜਾ।
ਹਾਂਜੀ, ਓਈ-ਓਈ ਨਾਲ ਦੇ ਨਾਲ ਈ ਹੋ ਜਾਂਦਾ ਐ ਐਕ ਈ ਨੀ ਨਾਲੇ ਘਰੇ ਬਣੀ ਹੋਈ ਚੀਜ਼ ਸਾਫ਼ ਸੁਥਰੀ ਹੈ ਕੀ ਨੀ ਹੈਲਦੀ ਹੁੰਦੀ ਏ ਦੇਖੋ ਬਾਹਰ ਕਿੱਦਾਂ ਦੇ ਹੱਥ ਲਗਾਂਦੇ ਨੇ, ਕੀੜੇ ਮਕੌੜੇ ਉੜਦੇ ਨੇ ਹੁਣ ਬਰਸਾਤਾਂ ਵਿਸ ਕਿੰਨਾ ਔਖਾ ਐ।
ਧੋਂਦੇ ਨੇ ਕੁਛ ਨੀ ਬਾਹਰ ਸਬਜ਼ੀਆਂ ਸੁਬਜ਼ੀਆਂ ਏਦਾਂ ਈ ਪਾ ਦਿੰਦੇ ਆ ਉਹ
ਹਾਂਜੀ, ਤੁਸੀਂ ਨਾਲੇ ਬਾਹਰ ਵੇਖਦੇ ਹੋਏਗੇ ਮਹਾਰਾਸ਼ਟਰਾ ਵਿੱਚ ਕਿੰਨੇ ਵੜਾ ਪਾਓ ਵੇਕਦੇ ਨੇ ਲੇਕਿਨ ਉਹ ਤੇਲ ਕਿੰਨਾ ਈ ਖ਼ਰਾਬ ਹੁੰਦਾ ਐ ਉਹੀ ਤੇਲ ਵੀ ਦਿਨ ਭਰ ਉਹ ਤਲਦੇ ਰਹਿੰਦੇ ਵੜੇ ਤੇ ਕਾਲਾ ਤੇਲ ਹੋ ਜਾਂਦਾ ਐ
ਉਹੀ ਉਈ ਤੇਲ, ਪੂਰਾ ਪਾਮ ਤੇਲ ਉਹ ਯੂਜ ਕਰਦੇ ਐ, ਕੀ ਕਹਿੰਦੇ ਪਾ ਚਲਾਂਦਾ, ਸਸਤਾ ਹੋਊ
ਉਹੀਏ ਕਿੱਦਾਂ ਲੋਕਾਂ ਦੀ ਸਿਹਤ ਵ ਸਿਹਤ ਨਾਲ ਉਹ ਖਿਲਵਾੜ ਕਰਦੇ ਪਏਣੇ ਹੈਕੀ ਨੀ
ਹਾਂ ਉਹ ਤਾਂ ਹੈ, ਘਰੇ ਬਣਾਈ ਚੀਜ਼ ਵਦੀਆ ਐ।
ਹਾਂਜੀ ਨਾਲੇ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਮੋਮੋਸ ਖਾਂਦੇ ਨੇ ਉਹ ਪੱਤਾ ਗੋਭੀ ਦੇ ਜਿਹੜੇ ਮੋਮੋਜ ਬਣਦੇ ਨੇ ਉਸਦੇ ਵਿੱਚ ਦੇਖੋ ਨਾ ਤੁਸੀਂ ਕਿ ਕਿੰਨੇ ਕੀੜੇ ਅੱਜ ਕੱਲ ਨਿਕਲਦੇ ਨੇ ਜਿਹੜੇ ਕਿ ਬੋਇਲ ਕਰਨ ਨਾਲ ਵੀ ਪੱਤਾ ਗੋਭੀ ਮਰਦੇ ਨੀ ਐ ਕੀੜੇ ਬ੍ਰੇਨ ਤੱਕ ਜਾ ਕੇ ਕਿੰਨਾ ਪ੍ਰੋਬਲਮ ਕਰਦੇ ਨੇ।
ਆ।
ਹੈ ਕੇ ਨੀ ਮੈਂ ਤਾਂ ਘਰੇ ਈ ਮੇਰੀ ਕੁੜੀ ਨੂੰ ਮੋਮੋਜ਼ ਵੀ ਬਣਾ ਕੇ ਦੇਣੀ ਆ ਵੀਰਜੀ ਆਟੇ ਦੇ ਮੋਮੋਜ਼ ਹੈ ਕੇ ਨੀ, ਸੂਜੀ ਦੇ ਵੀ ਬਣਦੇ ਆ ਟੇ ਦੇ ਵੀ ਬਨਦੇ ਲੇਕਿਨ ਵਧੀਆ ਬਨਦੇ ਨੇ ਸਬਜ਼ੀਆਂ ਸਾਰੀ ਪਾ ਕੇ ਲੇਕਿਨ ਮੈਂ ਕਦੀ ਪੱਤਾ ਗੋਭੀ ਨੀ ਯੂਜ ਕਰਹੀ ਜਦ ਦਾ ਉਹ ਮੈਨੂੰ ਪਤਾ ਚੱਲਿਆ ਨਾ ਕਿ ਪੱਤਾ ਗੋਭੀ ਚ ਇੱਕ ਕੀੜਾ ਨਿਕਲਦਾ ਐ ਜਿਹੜਾ ਦਿਖ ਦਾਂ ਵੀ ਨਈ ਐ, ਬ੍ਰੇਨ ਤੱਕ ਜਾਂਦਾ ਐ, ਹਾਂਜੀ
ਓਰ ਕਲਰ ਵੀ ਉਹਨਾਂ ਦਾ ਸੇ ਸੇਮ ਈ ਹੁੰਦਾ
ਹਾਂਜੀ, ਹਾਂਜੀ-ਹਾਂਜੀ ਤੇ ਉਹ ਫਿਰ ਕਰਦੇ ਇੰਨਾ ਹੈ ਕਿ ਨੀ ਇਹ ਗੱਲ ਐ
ਇਹ ਹੁਣ ਤਾਂ ਪਹਿਲਾਂ ਤੋ ਠੀਕ ਐ ਚਲੋ ਘਰ ਲਿਆਈਏ ਚੀਜ਼ ਧੋ ਧੂ ਕੇ ਆਪਾਂ ਵਾਪਰਦੇ ਆ ਯੂਜ ਕਰਦੇ ਆ ਓ, ਕੋਵਿਡ ਦੇ ਟਾਈਮ ਤੇ ਸ਼ੁਰੂ ਹੋਈ ਸਾਰਾ ਕੁਜ ਸਾਰਾ ਕੋਵਿਡ ਆਇਆ ਸੀ ਕੋਵਿਡ ਦੇ ਟਾਈਮ ਤੋਂ ਸਾਰਾ ਕੁਝ ਪਰੰਪਰਾ ਚੱਲੀ ਐ, ਜੋ ਵੀ ਚੀਜ਼ ਲਿਆਓ ਬਾਹਰੋਂ ਪਹਿਲਾਂ ਧੋ ਕੇ ਸਾਰਾ ਕੁਛ ਰੱਖੋ। ਹੁਣ ਯੂਜ ਕਰੋ ਹੁਣ ਤਾਂ ਅੱਜ ਕੱਲ ਸਾਰੇ ਘਰੇ ਏਦਾਂ ਹੀ ਯੂ ਯੂਜ ਕਰਦੇ ਆ।
ਵਰਤੀ ਨੀ ਏ ਅਸੀਂ ਤੇ ਮਤਲਬ ਫੈਮਲੀ ਵਾਲੇ ਤੇ ਘਰੇ ਐਵੇਂ ਨੀ ਯੂਜ ਕਰਦੇ ਉਹ ਧੋ ਕੇ ਈ ਯੂਜ ਕਰਦੇ, ਦੇਖੋ ਬਾਹਰ ਵਾਲਿਆਂ ਦਾ ਤਾਂ ਅਸੀਂ ਕਹਿ ਸਕਦੇ ਕਿ ਉਹ ਧੋਂਦੇ, ਨਈ ਧੋਂਦੇ, ਉਹ ਨਈ ਪਤਾ ਉਹ ਬਸ ਸਿੱਧਾ ਕਟਿੰਗ ਚੋਪਿੰਗ ਕਰਕੇ ਪਾ ਦਿੱਤਾ।
ਹਾਂ ਪਾ ਦਿੰਦੇ ਓ ਬਸ, ਕਟਿੰਗ-ਕੁਟਿੰਗ ਕਰਕੇ ਸਿੱਧਾ ਪਾ ਦਿੰਦੇ ਓ।
ਨਾਲੇ ਦੇਖੋ ਅੱਜ-ਕੱਲ ਦੇ ਪਨੀਰ ਵੀ ਉਸਦੇ ਵਿੱਚ ਵੀ ਕੈਮੀਕਲ ਵਾਲਾ ਪਨੀਰ ਆ ਰਿਆ, ਤੁਸੀਂ ਦੇਖਦੇ ਹੋਗੇ ਕਿੰਨੀ ਵੀ ਵੀਓਸ ਪਾਂਦੇ ਨੇ, ਹੈ ਕੇ ਨੀ, ਕੈਮੀਕਲ ਵਾਲਾ ਪਨੀਰ ਆ ਰਿਹਾ ਹੈ ਉਸਦੇ ਉੱਤੇ ਥੋੜਾ ਜਿਹਾ ਉਹ ਡਰੋਪ ਪਾ ਕੇ ਚੈੱਕ ਕਰਦੇ ਨੇ ਕਿ ਪਨੀਰ ਰੀਅਲ ਹੈ ਕਿ ਨਹੀਂ ਹੈ ਕਿ ਨੀ।
ਸਹੀ ਗੱਲ ਆ ਉਹ ਕਰਦੇ ਆ ਉਹ ਡਾਕਟਰ ਪੂਰਾ ਚੈਕਿੰਗ ਕਰਕੇ ਪੂਰਾ ਹੁ ਬਜਾ
ਅੱਜ ਕੱਲ ਬਥੇਰੀ ਚੀਜ਼ਾਂ ਹੈਗੀਆਂ ਹੈ ਕਿ ਨਹੀਂ ਤੇ ਉਹੀ ਡਰ ਲੱਗਦਾ ਪਿਆ ਹੈ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਕੀ ਦੇਣਾ ਚਾਹੀਦਾ।
ਹਮ
ਹੋਰ ਕੀ ਨਹੀ।
ਨਹੀ-ਨਹੀ ਉਹ ਘਰੇ ਉਹ ਬਣਾਈ ਚੀਜ਼ ਵਧੀ ਆ ਬਾਹਰ ਇਹ ਚੀਜ਼ ਅਵੋਇਡ
ਹਾਂਜੀ-ਹਾਂਜੀ ਉਹ ਤਾਂ ਹੈ ਹੀ ਹੈ। ਹੋਰ ਦੱਸੋ ਤੁਸੀਂ ਵੀ ਹੈਲਦੀ ਖਾਇਆ ਕਰੋ। ਹੈ ਕਿ ਨੀ ਘਰੇ ਹੀ ਖਾਇਆ ਕਰੋ ਜਾਦਾ ਬਾਹਰ ਨਾ ਖਾਇਆ ਕਰੋ ਵੀਰ ਜੀ।
ਅਸੀਂ ਤਾਂ ਹੈਲਦੀ ਖਾਂਦੇ ਆ ਬਾਹਰ ਤਾਂ ਜਾਦਾ-ਜਾਦਾ ਅਵੋਇਡ ਹੀ ਕਰਦੇ ਆ।
ਅੱਛਾ-ਅੱਛਾ ਨਹੀ-ਨਹੀ ਉਹ ਤਾਂ ਹੈ ਅਵੋਇਡ ਹੀ ਕਰਨਾ ਦਾ ਮਾਰਦਾ ਹੈ ਕਿ ਨਹੀਂ ਹੈਲਦੀ ਖਾਓਗੇ ਤੇ ਹੀ ਫਿਟ ਰਵਾਂਗੇ। ਨਾਲੇ ਥੋੜ੍ਹੀ ਐਕਸਰਸਾਈਜ਼ ਵਗੈਰਾ ਕਰਿਆ ਕਰੋ ਨਾਲ ਦੇ ਨਾਲ ਹੀ।
ਉਹ ਤਾਂ ਚੱਲਦੀ ਰਹਿੰਦੀ ਹੈ ਸਵੇਰੇ ਵੋਕਿੰਗ ਚੱਲਦੀ ਹੈ। ਵਰਕ ਆਊਟ ਹੁੰਦਾ ਹੈ ਸਵੇਰੇ ਸਾਰਾ ਕੁਛ ਹੁੰਦਾ ਹੈ ਸ਼ਾਮ ਨੂੰ ਸ਼ਾਮ ਨੂੰ ਵੀ ਹੁੰਦਾ ਹੈ ਵਰਕ ਆਊਟ ਹੁੰਦਾ ਸ਼ਾਮੀ ਵੋਕਿੰਗ ਹੁੰਦੀ ਹੈ ਸਾਰਾ ਸਿਹਤ ਦਾ ਧਿਆ ਅੱਛਾ ਏਦਾਂ ਕੋਈ ਗੱਲ ਨੀ ਮੌਸਮ ਜਿਹੜਾ ਹੈ ਨਾ ਕਦੇ ਬਰਸਾਤ ਕਦੇ ਧੁੱਪ ਇਸ ਕਰਕੇ ਮੌਸਮ ਬੜਾ ਖਰਾਬ ਇਸ ਕਰਕੇ ਤਾਂ ਹੋਸਪਿਟਲ ਤਾਂ ਫੁੱਲ ਭਰੇ ਨੇ।
ਹਾਂਜੀ ਨਾਲੇ ਹੁਣ ਇਹ ਦੇਖੋ ਮੌਸਮ ਚੇਂਜ ਹੁੰਦਾ ਤਾਂ ਇਸਦੇ ਨਾਲ ਦੇਖੋ ਕਿੰਨੀ ਬਿਮਾਰੀਆਂ ਲੱਗਦੀਆਂ।
ਹਾਂ ਡੇਂਗੂ ਜਾਦਾ ਹੋ ਰਿਹਾ। ਡੇਂਗੂ, ਟਾਈਫਾਈਡ ਹੁਣ ਜਾਦਾ ਸਾਰੇ ਸਾਰਿਆਂ ਨੂੰ ਉਹੀ ਚੱਲਣ ਡਿਆ।
ਹਾਂਜੀ
ਡੇਂਗੂ ਚੱਲ ਰਿਹਾ ਮੱਛਰ-ਮੱਛਰ ਆ ਰਹੇ ਨਾ ਬਰਸਾਤ ਹੋ ਰਹੀ ਹੈ ਉਧਰ ਫ ਮੱਛਰ ਜ਼ਿਆਦਾ ਹੋ ਰਾਹੀਆ
ਤੇ ਹੈ।
ਹਾਂ ਬਾਕੀ ਹੋਰ, ਸਾਰੇ ਠੀਕ ਹੈ।
ਹਾਂਜੀ ਸਾਰੇ ਠੀਕ ਠਾਕ।
ਠੀਕ-ਠਾਕ ਹੈ।
ਹੋਰ ਤੁਸੀਂ ਦੱਸੋ ਨਹੀ-ਨਹੀ ਖਾਣ ਪੀਣ ਦਾ ਜ਼ਰਾ ਧਿਆਨ ਰੱਖ ਕੋ ਹੈਲਦੀ ਖਾਓ।
ਅਸੀਂ ਤਾਂ ਹੈਲਦੀ ਖਾ ਰਏ ਆ ਅਸੀਂ। ਹਾਂਜੀ-ਹਾਂਜੀ-ਹਾਂਜੀ ਤਿਆਨ ਰੱਖੋ ਅਪਣਾ, ਹੈਲਦੀ ਖਾਓ, ਤੰਦਰੁਸਤ ਰੋ। ਅਪਣਾ, ਤਿਆਨ ਰੱਖੋ ਅਪਣਾ ਸੇਹਤ ਦਾ, ਬੱਚਿਆਂ ਦਾ ਵੀ ਰੱਖੋ
ਉਹ ਤੁਸੀਂ
ਕਾਰਾ ਹੈਲੋ
ਹੈਲੋ ਆਵਾਜ਼ ਨਹੀਂ ਆ ਰਹੀ।
ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕਿ ਆਵਾ ਕਿਸ ਤਰ੍ਹਾਂ ਬਣਾਣੀ ਹੈ। ਜੀ ਆਈ ਆਵਾਜ਼।
ਹਾਂ ਹੁਣ ਆ ਰਹੀ ਹੈ, ਦੱਸੋ?
ਹਾਂਜੀ ਤੁਸੀਂ ਮੈਨੂੰ ਪਾਓ ਭਾਜੀ ਦੀ ਰੈਸਪੀ ਨੀ ਦੱਸੀ ਸੀ।
ਪਾਓ, ਹਾਂਜੀ ਜੀ ਰੈਸਿਪੀ, ਉਹ ਨਾ, ਉਹ ਤਾਂ ਜਿੱਦਾਂ ਏ। ਸਬਜ਼ੀਆਂ ਸੁਬਜ਼ੀਆਂ ਲਿਆ ਕੇ ਉਪਰੋ, ਬੋਇਲ ਕਰਕੇ ਪਾ ਦਓ। ਹੋਰ ਕੀ ਉਹਨੂੰ ਵੀ। ਵੈਸੇ ਵੀਗੇ ਬਣਾ ਬੂਣੁ ਕੇ ਅਪਣਾ, ਉਬਾਲ ਉਬੂਲ ਕੇ ਸਿੱਧਾ ਪਾ ਕੇ ਸਿਦਾ, ਮਸਾਲੇ ਮਸੂਲੇ ਪਾ ਕੇ, ਪਾਓ ਭਾਜੀ ਬਣਾ ਦਿਓ। ਆ ਤਾਂ ਹੁਣ ਸਿੰਪਲ ਰੈਸਿਪੀ। ਬੋਹਤੀ ਹਾਰਡ ਨੀ ਹੈ ਔਹ, ਸਿੰਪਲ ਰੈਸਿਪੀ ਏ।
ਅੱਛਾ ਜੀ, ਨਈ-ਨਈ ਵਦੀਆ ਏ, ਐਕਚੂਲੀ ਮੈਂ ਵੀ ਵੜਾ
ਛੋਲੇ ਬਟੂਰੇ ਖਾ ਲੋ, ਛੋਲੇ ਭਟੂਰੇ, ਨਾਸ਼ਤੇ ਲਈ ਸਵੇਰੇ ਛੋਲੇ ਬਣਾਓ, ਦਾਲ ਮੱਖਣੀ ਦੁਪੇਰੇ ਬਣਾ ਲੋ। ਰਾਤ ਨੂੰ ਹਲਕਾ ਲੋ, ਦਾਲ ਹਲਕੀ ਜਿਈ ਖਾ ਕੇ, ਬਣਾ ਕੇ।
ਹਾਂਜੀ ਦਾਲ, ਰਾਤ ਨੂੰ ਫਿਰ ਖਿਚੜੀ ਖਾ ਲਈ, ਤੇ ਵੀ ਬੋਤ ਵਧੀਆ ਹੈ ਕਿ ਨਈ, ਅੱਜ ਕੱਲ ਦੇ ਮੌਸਮ ਵੀ ਇਹੋ ਜਿਹਾ ਹੈ, ਕਿ ਖਿਚੜੀ ਖਾਓ ਤੇ ਵਧੀਆ ਹੈ। ਹੈ ਕਿ ਨੀ?
ਬੋਤੇ ਜੇਹੜੇ ਡਾਈਟ ਕਰਦੇ ਆ, ਜਿਵੇੰ ਐਕਸਰਸਾਈਜ ਕਰਦੇ ਆ, ਉਹ ਤੇ ਬਹੋਤੇ ਥੋੜੇ ਹੀ ਖਾਂਦੇ ਆ। ਜਾਦਾ ਖਾਂਦੇ ਨੀ ਹੈਲਦੀ ਚੀਜ਼ਾਂ।
ਹੂੰ। ਬਾਕੀ ਤੇ ਘਰੇ ਸਾਰੇ ਖਾ ਲੈਂਦੇ ਆ, ਪੰਜਾਬੀ ਦਾ ਕੀ ਏ? ਪੰਜਾਬੀ ਨੂੰ ਕੁਛ ਹੁੰਦਾ ਨਈ ਏ। ਉਨ੍ਹਾਂ ਨੂੰ ਜੋ ਦੋ ਚੱਟਰ ਪੱਟਰ ਜੋ ਹੁੰਦਾ ਏ, ਖਾ ਲੈਂਦੇ ਆ।
ਹਾਂਜੀ।
ਹੂੰ। ਸਭ ਤੋਂ ਬਦੀਆ ਗੱਲ ਹੈ, ਏਹ ਖਾਣ ਪੀਣ ਵਾਲੀ ਚੀਜ਼। ਚੀਜ ਏ, ਖਾਣਾ, ਖਾਣਾ ਚਾਹੀਦਾ ਏ, ਖਾਣਾ, ਖਾਣਾ ਚਾਹੀਦਾ ਯਾ।
ਹੈ ਕੋਲ ਕਰਦੇ ਰੇਹਾ ਕਰੋ, ਠੀਕ ਏ? ਅੱਛਾ ਲੱਗਦਾ ਏ ਗੱਲ ਕਰਕੇ।
ਵਦੀਆ ਵਦੀਆ ਵਦੀਆ ਜੀ, ਵਦੀਆ ਜੀ, ਵਦੀਆ ਜੀ, ਚਲੋ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।